ਹਾਂਜੀ ਕ
ਹੈਲੋ।
ਸਤਿ ਸ਼੍ਰੀ ਅਕਾਲ ਹੈਲੋ।
ਸਤਿ ਸ਼੍ਰੀ ਅਕਾਲ ਹੋਰ।
ਹੋਰ ਠੀਕ, ਹਾਂਜੀ-ਹਾਂਜੀ ਸਭ ਠੀਕ।
ਕੀ ਕਰ ਰਹੇ ਹੋ ਇਸ ਟਾਈਮ, ਹਾਂ ਸਭ ਠੀਕ। ਉ
ਬੱਸ। ਲੇਟੇ ਦੇਏ ਸੀ ਥੋੜਾ। ਜੀ, ਸ਼ਾਮ ਦੀ ਤਿਆਰੀ ਕਰਾਂਗੇ ਹੁਨ, ਅੱਛਾ-ਅੱਛਾ।
ਛੋਲਿਆਂ ਦੀ ਦਾਲ। ਤੇ ਉ ਕਿਵੇਂ ਬਣਦੀ ਹੈ ਮੈਨੂੰ ਜਰਾ ਦੱਸ ਦੋ ਕਿ ਮੈਂਨਾ
ਹਾਂਜੀ-ਹਾਂਜੀ, ਥੋੜ੍ਹੀ ਦੇਰ ਤੁਸੀਂ ਤੇਲ ਥੋੜ੍ਹੀ ਦੇਰ ਅਸਤੇ ਸੇਕੇ ਅਗਰ ਜ਼ਿਆਦਾ ਜਲਦੀ ਬਣਾਣੀ ਤੁਹਾਡੇ ਕੋਲ ਅਗਰ ਟਾਈਮ ਹੈਗਾ ਤੇ ਸੇ ਸਕਦੇ ਹੋ ਤੁਸੀਂ ਨਹੀਂ ਤੇ ਫੇਰ ਥੋੜ੍ਹੀ ਦੇਰ ਧੋ-ਧੋ ਕੇ ਕੇ ਮਤਲਬ ਦੱਸ-ਪੰਦਰਾਂ ਮਿੰਟ ਵਸਤੇ ਰੱਖ ਕੇ ਨਾ ਤੇ ਉਹਨੂੰ ਸੀਟੀ ਸਿਟਿਆਂ ਦਵਾ ਲੋ।
ਅੱਛਾ-ਅੱਛਾ।
ਤਿੰਨ-ਚਾਰ ਸੀਟੀਆਂ ਦਵਾ ਕੇ ਨਾ ਤੇ ਫਿਰ ਮਤਲਬ ਵਿੱਚੇ ਸਾਰਾ ਸਮਾਨ ਪਾ ਦੇਣਾ ਅਗਰ ਤੁਸੀਂ ਖੁੱਲੀ ਰੱਖਣੀ ਥੋੜ੍ਹੀ ਦੇਰ ਮਤਲਬ ਬਾਦ ਵਿੱਚ ਸੀਟੀਆਂ ਦਵਾਉਣ ਤੋਂ ਬਾਦ ਫੇਰ ਤੁਸੀਂ ਖੁੱਲੀ ਧਰਨੀ ਹੈ ਤੇ ਫਿਰ ਸਮਾਨ ਬਾਅਦ ਚ ਪਾਣਾ।
ਅੱਛਾ, ਤੇ ਥੋਮ ਨੀ ਪਾਉਣਾ ਹੁੰਦਾ?
ਹਾਂਜੀ, ਥੋਮ ਪਏਗਾ ਥੋਮ ਨਾਲ ਤੇ ਬੜਾ ਸਵਾਦ ਟੇਸਟ ਆਏਗਾ ਅਗਰ ਤੁਹਾਡੇ ਕੋਲ ਕੱਦੂ ਹੈਗਾ ਤਾਂ ਤੁਸੀਂ ਕੱਦੂ ਵੀ ਪਾ ਸਕਦੇ ਹੋ ਹੈਗਾ ਕੱਦੂ, ਕੱਦੂ ਵੀ ਤੁਸੀਂ ਅੱਧਾ ਕੱਟ
ਨੀ ਹਾਂ ਸ਼ਾਇਦ ਹੋਏਗਾ ਕੱਦੂ।
ਕੱਦੂ ਪਾਲੋ ਫੇਰ ਵਧੀਆ ਬਣ ਜਾਂਦੀ ਹੈ ਕੱਦੂ ਪਾ ਕੇ ਨਾ ਕੱਦੂ ਫੇਰ ਤੁਸੀਂ ਮਤਲਬ ਨਾ ਥੋੜਾ ਮਤਲਬ
ਹੂੰ।
ਨਾਲ ਹੀ ਇਕੱਠਾ ਹੀ ਪਾ ਦੇਣਾ ਫਿਰ ਜਦੋਂ ਸੀਟੀ ਦੁਵਾੳਗੇ ਨਾ। ਦਾਲ ਨੂੰ ਤਦੀ ਪਾ ਦੇਣਾ ਕੱਦੂ ਨਾਲ, ਠੀਕ ਹੈ ਤੇ ਬਾਕੀ ਸਮਾਨ ਤੁਸੀਂ ਦੇਖ ਲੈਣਾ ਬਾਅਦ ਵਿੱਚ ਪਾ ਲੈਣਾ ਵੈਸੇ ਮੈਂ ਤੇ ਤੂਹਨੂੰ ਕਹਾਂਗੀ ਥੋੜੀ ਦੇਰ ਸੇ ਕੇ ਰੱਖ ਲੋੋ ਚੇ ਅੱਧਾ ਘੰਟਾ ਠੀਕ ਹੈ। ਤੇ ਸੇ ਕੇ ਰੱਖ ਕੇ ਨਾ ਫੇਰ ਸਾਰਾ ਸਮਾਨ ਇਕੱਠਾ ਹੀ ਪਾ ਦੇਣਾ ਉਹਦੇ ਵਿੱਚ।
ਹਮ, ਚਲੋ ਫਿਰ ਮੈਂ ਐਵੇਂ ਕਰ ਲਾਗੀ ਸੇ ਕੇ ਰੱਖ ਲਾਗੀ ਫੇਰ ਕੱਠਾ ਸਮਾਨ ਪਾ ਕੇ
ਤੁਸੀਂ ਅੱਧੇ ਘੰਟੇ ਬਾਅਦ ਸਭ ਕੁਛ ਪਾ ਦੇਨਾ ਵੇਚ ਦਾਲ ਇਚ ਠੀਕ ਏ, ਕੱਦੂ ਪਾਲੈਨਾ ਕੱਟ ਕੇ
ਆ
ਤੇ ਨਾਲ ਥੋਮ ਪਾ ਲੈਨਾ, ਪਿਆਜ ਪਾ ਲੈਨਾ, ਹਰੀਆਂ ਮਿਰਚਾਂ ਪਾ ਲੈਨਾ ਤੇ ਹਲਦੀ ਤੇ ਓ ਪਹਿਲੇ ਪੰਜ ਮਿੰਟ ਆਸਤੇ ਨਾ ਉਹਦਾ ਉਬਾਰਾ ਆਏਗਾ ਦਾਲ ਦਾ, ਉਹ ਲਾ ਲੈਨਾ ਉਹਨੂੰ, ਫੇਰ ਉਸ ਤੋਂ ਬਾਅਦ ਤੁਸੀਂ ਹਾਂ, ਉਸ ਤੋਂ ਬਾਅਦ ਤੁਸੀਂ ਉਹਨੂੰ ਬੰਦ ਕਰਕੇ ਨਾ ਸੀਟਿਆਂ ਦਵਾ ਦੇਨਾ ਤੇ ਜਦੋਂ ਉਹ ਉਬਾਰਾ ਤੁਸੀ ਤੁਸੀ ਲਾਣਾ ਨਾ ਤੇ ਉਸ ਤੋਂ ਪਹਿਲੇ ਤੁਸੀਂ ਕੋਛ ਵੀ ਨਾ ਪਾਣਾ ਨਮਕ ਵੀ ਨਾ ਪਾਣਾ, ਹਲਦੀ ਵੀ ਨਾ ਪਾਣਾ ਪਹਿਲੇ ਉਬਾਰਾ ਲਾ ਲੈਣਾ ਉਹਦਾ। ਚਿੱਟਾ ਚਿੱਟਾ ਉਬਾਰਾ ਆ ਜੇ, ਉਸ ਤੋਂ ਬਾਅਦ ਸਾਰਾ ਸਮਾਨ ਪਾ ਲੈਣਾ ਹਾਂ, ਕੱਦੂ ਵੀ ਬਾਅਦ ਚ ਪਾ ਲੈਣਾ ਹਲਦੀ, ਨਮਕ ਪਿਆਜ, ਹਰੀਆ ਮਿਰਚਾਂ ਇਹ ਸਭ ਕੁੱਛ ਥੋਮ ਬਾਦ ਵਿੱਚ ਪਾਣਾ ਫੇਰ ਸੀਟੀਆਂ ਦਵਾ ਲੈਣਾ ਤਿੰਨ ਚਾਰ, ਫੇਰ ਖੋਲ ਕੇ ਰੱਖ ਦੇਨਾ ਮਤਲਬ ਫਿਰ ਮੱਠੀ ਮਠੀ ਗੈਸ ਤੇ ਨਾ ਫਿਰ ਸਵਾਦ ਬਨ ਜਾਂਦੀ ਆ ਉਹ ਫਿਰ ਘੋਲ ਜਾਏਗੀ ਨਾ ਸਾਰੀ ਦਾਲ ਫੇਰ ਏਕ ਪਾਸੇ ਤੜਕਾ ਲਾ ਲੈਣਾ ਤੁਸੀਂ। ਤੜਕੇ ਚ ਤੁਸੀਂ ਥੋੜਾ ਜਾਂ ਦੁਬਾਰਾ ਥੋਮ ਵੀ ਪਾ ਸਕਦੇ ਹੋ ਮਤਲਬ ਥੋੜਾ ਜਿਹਾ ਤਾਂ ਇਹ ਥੋਮ ਤੁਸੀਂ ਅਗਰ ਰੱਖਨਾ ਹੋਏ ਤੇ ਵੇਖ ਲੈਨਾ ਬਾਕੀ, ਆ ਫੇਰ ਖਾਲੀ ਤੁਸੀਂ ਲਾਲ ਮਿਰਚਾਂ ਦਾ ਲਗਾਣਾ ਹੈ ਤੇ ਉਹ
ਹਾਂਜੀ ਹਾਂਜੀ‌।
ਹਾਂਜੀ, ਇਹ ਛੋਲਿਆਂ ਦੀ ਦਾਲ ਤੇ ਸਵਾਦ ਬਨ ਜਾਂਦੀ ਏ ਨਾ ਬੜੀ‌ ਹਾਂਜੀ, ਕੱਦੂ ਪਾ ਕੇ ਹਾਂ ਕੱਦੂ ਪਾ ਕੇ ਨਾ ਜ਼ਿਆਦਾ ਸ ਸਵਾਦ ਹਾਂ ਦਾਲ ਸਵਾਦ ਆ ਜਾ ਏਸ ਤਦੀ ਕਰਕੇ ਬਨਾ ਲੈਣਾ, ਬਸ ਮੈਂ ਵੀ ਉਹ ਕੱਲ ਦਾ ਦੇਖ ਰਹੀ ਸੀ ਏਹੀ ਫੋਨ ਤੇ ਦੇਖ ਰੀ ਸੀ। ਉਹ ਦਰਬਾਰ ਸੇਹਬ ਦਾ ਆ ਰਹਾ ਸੀ ਕਿਨਾ-
ਅਛ, ਅਛਾ-ਅਛਾ ਨੀ ਮੈ ਨੀ ਦੇਖਿਆ ਮੇਰੇ ਕੋਲ ਕੋਈ ਵੀਡੀਓ ਆਏ ਨੀ ਅਜੇ ਤੱਕਨ-
ਅਛਾ, ਹ ਰੇਹਗੀ ਧੀਰੇ ਧੀਰੇ ਉਹ ਨਾ ਕਲ ਦੇਖ ਰਹੇ ਸੀ ਅਸੀ ਮੈ ਤੇ ਰਾਤੀ- ਦੇਖਿਆ ਸੀ ਤੇ ਹੋਨ ਫੇਰ ਆ ਰੀ ਸੀ ਉਹੀ, ਹਾਂ ਕੋਈ ਨੀ ਮੈ ਭੇਜ ਦਾਂਗੀ, ਉਹ ਨਾ ਟੇਹਨੀ ਦੁਖਭਜੀ ਬੇਰੀ ਦੀ ਟਹਿਨੀਆਂ ਵੀ ਡੇਗ ਗੀਆਂ ਨੇ ਮਤਲਬ ਮੋਟੀ ਟੈਨੀ ਡਿੱਗੀ ਹੋਈ ਏ ਉਹ ਫਿਰ ਲੋਕੀ ਲ ਲੈ ਲੈ ਕੇ ਜਾ ਰੇ ਨੇ ਉਖ ਤੋ ਬੇਰੀ ਲੈ ਕੇ ਜਾ ਰਹੇ ਨੇ ਚੁੱਕ- ਚੁੱਕ ਕੇ ਪਾਣੀ ਇਨਾ ਭ ਪੇਆ ਦਾ ਵੇ ਉਧਰ ਨਾ-
ਅਛਾ, ਸਰੋਵਰ ਇਚ-
ਕਿ ਸਾਰੀ ਤਰਫ਼ ਕਲ ਦੇਖਲੋ ਬਾਰਿਸ਼ ਆਈ ਹੈ ਏ, ਕਿਨਾ ਤੂ ਤੂਫਾਨ ਆਇਆ ਏਕਦਮ ਤੇ ਉਧਰ ਵੀ, ਹਾਂ- ਦਰਬਾਰ ਸਾਹਿਬ ਤੇ ਪਤਾ ਈ ਨੀ ਲੱਗਿਆ ਇਕਦਮ ਮੋਸਮ ਮਤਲਬ ਮੈ ਵੀਡੀਓਜ਼ ਹੀ ਦੇਖ ਰਹੀ ਸੀ ਪਹਿਲੇ ਮੈਨ ਸੋਚਿਆ ਪਤਾ ਨੀ ਕੀ ਹੈਗਾ ਸੱਚ ਏ ਐਵੇ ਈ ਕੋਈ ਵੀਡੀਓ ਬਣਾ ਲੈਦੇ ਨੇ ਅਜ- ਫੇਰ ਸਚ ਹੈਗਾ ਸੀ ਉਹ ਸਚੀ ਤੇ ਉਈ ਕਦੇ ਯਕੀਨ ਨਹੀਂ ਹੋਇਆ ਨਾ ਕਿ- ਬੇਰੀ ਇਨੀ ਟਾਈਮ ਤੁਸੀ ਦੇਖਲੋ ਕਿਨੀ ਪੁਰਾਣੀ- ਕਿਨੇ ਟਾਈਮ ਤੋ ਏ, ਲਗਾ ਕੇ ਗਏ ਦੇ ਨੇ ਉਹ-
ਪਹਿਲੇ ਕਦੀ ਤੇ ਨੀ ਹੋਇਆ ਏੰਜ, ਹੇਨਾ
ਹਾਂ ਉਹੀ ਨਾ ਉਹੀ ਸੋਚ ਕੇ ਥੋੜ੍ਹਾ ਹੁੰਦੇ ਇਸ ਵਾਰ ਕੇਵੇ ਹੋ ਗਿਆ, ਪਤਾ ਨੀ ਜਿਆਦਾ ਤੂਫਾਨ ਆਯਾ ਤੂਫਾਨ ਬੜੇ ਆਏ ਨੇ ਪਹਿਲੇ ਵੀ ਬਾਕੀ ਜੋ ਇਹ ਦੇਖ- ਦੇਖੋ ਰੱਬ ਦੀ ਕਰਾਂ ਮਾਂਤੇ ਆ ਤੇ ਸਾਰੀ ਦੇਖੋ-
ਹਾਂ ਇਹ ਤੇ ਹੈਹੀ
ਹਾਂ ਬਾਰਿਸ਼ ਕਦੀ ਹੋ ਜਾਦੀ ਹੈ। ਬੇਮੋਸਮ ਬਰਸਾਤ ਹੋ ਜਾਦੀ ਹੈ। ਕੁਛ ਨੀ ਪਤਾ ਹੁੰਦਾ ਇਕ ਦਮ ਬਾਰਿਸ਼ ਹੋ ਜਾਦੀ ਹੈ। ਇਕ ਦਮ ਧੁੱਪ ਨਿਕਲ ਆਉਦੀ ਹੈ। ਹਾਂ ਦੇਖ ਲੋ ਧੁੱਪ ਤੇ ਬਾਰਿਸ਼ ਵੀ ਇਕਠੀ ਹੋ ਜਾਦੀ ਕਈ ਵਾਰੀ ਐ ਵੀ ਦੇਖਣ ਨੂੰ ਮਿਲ ਜਾਦਾ ਹੈ। ਅਛਾ ਹੁਣ ਤੁਸੀ ਦਾਲ ਦੀ ਤਿਆਰੀ ਕਰ ਰਹੇ ਸੀ ਮਤਲਬ ਹੁੰਦੀਆ ਟਾਈਮ ਫਿਰ ਹਾਂ ਸ਼ਾਮ ਦਾ ਫੇਰ ਤੁਸੀ ਕਰਦੇ ਹੋ ਹਨਾ ਸਵੇਰੇ ਮੰਮੀ ਬਣਾ ਲੈਦੇ ਹੋ ਉਹਣੇ ਨੇ ਸਬ ਵਗੈਰਾ ਕਿ ਇਸ ਟਾਈਮ ਜਾਦੇ ਨੇ ਨਾ ਗੁਰਦੁਆਰੇ ਸਾਹਿਬ ਹਾਂ ਸਹੀ ਹੋਰ ਕੀ
ਹਾਂ ਮੰਮੀ ਬਣਾਉਣਦੇ ਨੇ ਦੁਪਹਿਰ ਦੀ ਫੇਰ ਉਹ ਨਾ ਮੰਮੀ ਰਾਤੀ ਥੱਗ ਜਾਦੇ ਨੇ ਗੁਰਦੁਆਰੇ ਸਾਹਿਬ ਜਾ ਕੇ ਬਹਿਣਾ ਹੁੰਦਾ ਤਾਂ ਕਰਕੇ
ਸੇਵਾ ਕਰਦੇ ਹੋ ਵਧੀਆ ਸਹੀ ਹੈ ਹੋਰ ਕੀ- ਧਿਆਨ ਰੱਖਦੇ ਓ ਬੜਾ ਵਧੀਆ ਗੱਲ ਏ-
ਹਾਂਜੀ
ਕਲ ਤੋ ਫੇਰ ਥੋੜਾ ਕਮ ਵੀ ਜਿਆਦਾ ਹੋ ਜਾਣਾ ਹੈ। ਆਂਟੀ ਤੁਹਾਡੀੇ ਛੁੱਟੀਆਂ ਤੇ ਹਾਂ ਇਹ ਐਵੇ ਕਰ ਲਣਾ ਇਕ ਦਿਨ ਛੜ ਕੇ ਗਏ ਪਹੁੰਚੇ ਲਾ ਕੇ ਮੈ ਰੋਜ਼ ਨਾਲ ਲਾਉਣਾ ਹਾਂ
ਜੀ
ਕਿਉਕਿ ਬੱਚੇ ਬੱਚੇ ਆਉਣਗੇ ਫਿਰ ਥੋੜਾ ਹੁੰਦਾ, ਕਿ ਬੱਚਿਆਂ ਨਾਲ ਥੋੜਾ ਹੋ ਜਾਦਾ ਨਹੀਂ ਤੇ ਘਰ ਸਾਫ਼ ਹੀ ਰਹਿਦਾ ਝਾੜੂ ਨਾਲ ਚਲ ਹੀ ਜਾਦਾ ਇਕ ਇਕ ਦਿਨ ਤੇ ਚਲ ਹੀ ਜਾਦਾ ਹੂੰ ਹੋਰ ਸੁਣਾਓ ਬਸ ਕੁਛ ਨੀ ਸੋਚ ਰਹੀ ਸੀ ਇਹਦੇ ਵਸਤੇ ਕੋਈ ਖਿਲੋਣੇ ਵਗੈਰਾ ਦੇਖਨੇ ਕਿਧਰੋ ਦੇਖਾ ਤੁਸੀ ਦਸੋ ਦੋਸ਼ ਕੋਈ ਮੈਨੂੰ ਤੇ ਸਮਝ ਨਹੀ ਆ ਰਿਹਾ ਫਿਰ ਅਛਾ ਅਛਾ
ਹਾਂ ਫਸਟ ਕਰਾਏ ਦੇ ਵੀ ਅਛੇ ਹੁੰਦੇ ਨੇ ਫਸਟ ਕਰਾਏ ਦੇ ਟੋਇਜ਼ ਵਗੈਰਾ ਕੱਪੜੇ ਵੀ ਬੜੇ ਅੱਛੇ ਹੁੰਦੇ ਨੇ
ਹਾਂ ਦੇਖਾਂਗੀ ਇੱਕ ਵਾਰ ਮੰਗਵਾ ਕੇ ਨਾ
ਹਾਂਜੀ
ਸੁਣਿਆ ਤੇ ਮੈਂ ਵੀ ਉਹੀ ਸੀ ਕਿ ਉਧਰੋਂ ਵਧੀਆ ਮਿਲ ਜਾਂਦੇ ਨੇ ਹੁਣ ਮੰਗ ਕੇ ਦੇਖਾਂਗੇ ਤੇ ਪਤਾ ਲੱਗੇਗਾ ਚਲੋ ਕੱਪੜਾ ਵਧੀਆ ਨਿਕਲਣਾ ਚਾਹੀਦਾ ਹੈ ਹੋਰ
ਹਾਂਜੀ
ਕੱਪੜਾ ਵਧੀਆ ਨਿਕਲਣਾ ਚਾਹੀਦਾ
ਹਮ
ਹੋਰ ਦੱਸੋ ਮੈਨੂੰ ਤੇ ਸ਼ੌਕ ਹੁੰਦਾ ਬੜਾ ਸਮਾਨ ਇਕੱਠਾ ਕਰਨ ਦਾ ਬੱਚਿਆਂ ਦਾ ਤੇ ਬੜਾ ਜਿਆਦਾ ਸ਼ੌਕ ਹੁੰਦਾ ਹੈ ਸਾਡੇ ਇਧਰ ਬੱਚੇ ਆਉਣਗੇ ਫੇਰ ਕੁਝ ਬੱਚਿਆਂ ਨੂੰ ਮਤਲਬ
ਹਾਂ ਦੇਵੇ ਹਾ
ਹਮ
ਸਾਡੀ ਭੈਣ ਹੈਗੀ ਏ ਨਾ ਉਹ ਮੰਗਾਦੀ ਰਹਿੰਦੀ।
ਹਾਂ ਉ, ਅੱਛਾ ਬੱਚਿਆਂ ਨੂੰ ਜੋ ਬਣਦਾ ਨਾ ਫੇਰ ਬੱਚੇ ਆਂਦੇ ਵੀ ਨੇ ਜਿਵੇਂ ਹਾਂ ਐ ਇੱਧਰ ਵੀ ਹੁਣ ਆਣਗੇ ਨਾ ਨਾਨਕੇ, ਤੇ ਮੈਂ ਵੀ ਮੈਨੂੰ ਬੜਾ ਸ਼ੌਕ ਹੈ ਸਮਾਨ ਮੰਗਾਣ ਦਾ ਨਾ। ਫਿਰ ਮੈਂ ਬੱਚਿਆਂ ਨੂੰ ਦਿੰਨੀ ਆ।
ਹਾਂਜੀ।
ਆ ਬੱਚੇ ਖੁਸ਼ ਹੋ ਜਾਂਦੇ ਨੇ ਬੜਾ ਅੱਛਾ ਲੱਗਦਾ ਨਾ ਫਿਰ। ਅਲੱਗ-ਅਲੱਗ ਚੀਜ਼ ਵੇਖਣੀ ਆ ਫੇਰ ਮਨ ਕਰਦਾ ਮੰਗਾ ਲੋ ਮੰਗਾ ਲੋ ਤੁਹਾਨੂੰ ਪਤਾ ਫੋਨ ਵਿੱਚ ਕੋਈ ਚੀਜ਼ ਵੇਖੋ ਫੇਰ ਮਨ ਕਰ ਜਾਂ ਤੈ ਇਹੇ ਮੰਗਾ ਲੋ ਇਹ ਮੰਗਾ ਲੋ ਇਹੀ ਚੱਲਦਾ ਰਹਿੰਦਾ। ਹੂੰ
ਹੋਰ
ਕੱਦੂ ਫੇਰ ਤੁਸੀਂ ਦੇਖਿਆ ਹੈਗਾ ਕੱਦੂ ਪਿਆ ਦਾ, ਤੁਸੀਂ ਕਹਿ ਰਹੇ ਸੀ ਪਤਾ ਨੀ ਹੈ ਨੀ।
ਕਿਆ ਮੈਂ, ਥੋੜ੍ਹੀ ਦੇਰ 'ਚ ਰੱਖਣੀ ਆ ਦਾਲ ਨਾ।
ਅੱਛਾ-ਅੱਛਾ ਹਾਂ ਰੱਖ ਲੈਣਾ ਅੱਧਾ ਘੰਟਾ ਨਾ। ਉਹਨੂੰ ਸੇਕ ਕੇ ਜਿਆਦਾ ਸਵਾਦ ਬਣਨ ਮਤਲਬ, ਤਿੰਨ-ਚਾਰ ਸੀਟੀ ਦਵਾ ਕੇ ਨਾ ਤਿੰਨ-ਚਾਰ ਤੇ ਫੇਰ ਤੁਸੀਂ ਖੁੱਲੀ ਰੱਖਦੇ ਨਾ ਜ਼ਿਆਦਾ ਟੇਸ ਬਣ ਜਾਂਦੀ ਕਿਉਂਕਿ ਮੱਠੀ ਮੱਠੀ ਗੈਸ ਤੇ ਨਾ ਬੜੇ ਹਾਂ ਸਵਾਦ ਆ ਜਾਂਦਾ।
ਹਾਂਜੀ, ਐਵੇਂ ਈ ਰੱਖਾਂਗੇ। ਜਿਵੇਂ ਤੁਸੀਂ ਦੱਸ ਰਹੇ ਓ ਨਾ।
ਹਾਂਜੀ-ਹਾਂਜੀ ਦੱਸਣਾ ਫਿਰ ਉਹ ਤੜਕਾ ਲਾ ਲੈਣਾ ਫਰਾਈ ਡੇ 'ਚ, ਹਾਂ ਥੋਮ ਰੱਖ ਲੈਣਾ ਥੋੜਾ ਜਾ ਥੋਮ ਦਾ ਸਵਾਦ ਆ ਜਾਂਦਾ ਥੋੜਾ ਥੋਮ ਤੜਕੇ 'ਚ ਵੀ ਪਾ ਪਾ ਲੈਣਾ ਤੜ ਲਾ ਲੈਣਾ ਚੋ ਹੀਂਗ ਵੀ ਪਾ ਸਕਦੇ ਹੋ ਹੀਂਗ ਹੈਗੀ ਤੇ ਹੀਂਗ ਵੀ ਪਾ ਲੈਣਾ ਥੋੜੀ ਤੜਕੇ 'ਚ। ਹਾਂ ਤੜਕੇ 'ਚ ਹੀਂਗ ਪਾ ਲੈਣਾ, ਸਵਾਦ ਆ ਜਾਏਗਾ ਨਾ ਦਾਲ ਦਾ। ਮੈਂ ਤੇ ਆਪ ਕਿਸੇ ਦਿਨ ਬਣਾਣੀ ਆ ਛੋਲਿਆਂ ਦੀ ਦਾਲ ਮੈਨੂੰ ਇਹ ਮਨ ਕਰ ਗਿਆ ਹੁਨ। ਤੁਹਾਡੀ ਦਾਲ ਸੁਣ ਕੇ, ਬਣਾਣ ਦਾ ਮਨ ਕਰ ਗਿਆ। ਕਾਫੀ ਟਾਈਮ ਹੋ ਹੋ ਗਿਆ ਬਣਾਈ ਨੀ ਨਾ ਦਾਲ, ਹੁਣ ਦੀਦੀ ਹੋਰੀ ਆਣਗੇ ਨਾ ਫੇਰ ਬਣਾਵਾਂਗੀ ਦਾਲ। ਕਿਉਂਕਿ ਇੱਧਰ ਘੱਟ ਹੀ ਖਾਂਦੇ ਆ ਨਾ ਦਾਲਾਂ ਮਤਲਬ ਥੋੜ੍ਹੀ ਖਾਈ ਦੀ ਮਤਲਬ ਤੁਹਾਨ ਪਤਾ ਈ ਏ ਫੇਰ, ਅ ਥੋੜੇ ਡੈਡੀ ਜੀ ਔਰ ਮੰਮੀ ਜੀ ਆਸਤੇ ਘੱਟ ਲਾਈਟ-ਲਾਈਟ ਬਣਾਨੇ ਆ ਫਿਰ ਹੁਣ ਦੀਦੀ ਹੋਰੀ ਆਣਗੇ ਤੇ ਫੇਰ ਬਣਾਲਾਗੇ ਛੋਲਿਆਂ ਦੀ ਦਾਲ ਰਾਤੀ ਫੇਰ ਉਹਨਾਂ ਆਸਤੇ ਸਹੀ ਨੀ ਹੁੰਦੀ ਨਾ। ਫਿਰ ਉਹ ਤੇ ਖਾ ਲੈਣਗੇ, ਹਾਂ ਦੀਦੀ ਹੋਰਾ ਆਣਗੇ ਨਾ ਫੇਰ ਉਹਨਾਂ ਆਸਤੇ ਬਣਾਵਾਂਗੇ। ਬੱਚੇ ਆਣਗੇ ਨਾ, ਫੇਰ ਬਣਾ ਕੇ ਉਹ ਵਾਲੀ ਦਾਲ ਖਾਵਾਂਗੇ ਅਸੀਂ। ਫੇਰ ਟੇਸਟ ਕਰਾਂਗੇ ਕਿੰਨੇ ਟਾਈਮ ਬਾਅਦ ਹਾਂ ਹੋਰ ਨਵੀਂ-ਨਵੀਂ ਚੀਜ਼ਾਂ ਦੀ ਬਣਾ ਕੇ ਖਵਾਵਾਂਗੀ ਵੇਖੋ। ਤੁਹਾਨੂੰ ਵੀ ਜ਼ਰੂਰ ਦੱਸਾਂਗੇ ਕੀ-ਕੀ ਬਣਾਇਆ। ਹਾਂ ਫਿਰ ਤੁਸੀਂ ਵੀ ਬਣਾਣਾ। ਟਰਾਈ ਕਰਨਾ ਤੁਹਾਡੇ ਉੱਧਰ ਵੀ ਬੱਚੇ ਆਣਗੇ। ਹਾਂ। ਹੋਰ ਕੀ, ਦੱਸਣਾ ਪੈਣਾਂ ਆਣਗੀਆਂ ਟ ਹਾਂ ਹਾਂ।
ਕਹਿ ਰਹੇ ਸੀ ਅੱਜ ਜਾਣਾ ਅੱਜ ਤੱਕ ਆਏ ਤੇ ਹੈ ਨੀ ਮੈਂ ਬਾਹਰ ਦੇਖ ਦੇਖਨ ਗਈ ਸੀ, ਕੋਈ ਵੀ ਨੀ ਆਇਆ ਅਜੇ ਤੇ, ਹਾਂਜੀ।
ਕਦੋਂ ਪਾਉਣੀ ਆ ਤੇ, ਹੋਣਾ ਕੁਛ। ਦੂਸਰੀ ਸਾਈਡ ਤੇ ਨੀ ਆਏ ਅਜੇ ਕਿਤੇ ਤੁਸੀਂ ਦੂਸਰੀ ਸਾਈਡ ਆਏ ਹੋਵੋ।
ਨਹੀਂ-ਨਹੀਂ ਦੂਸਰੀ ਸਾਈਡ ਹੀ ਆਣਾ ਸੀ ਉਹਨਾਂ ਨੇ ਉਹਨਾਂ ਦੇ ਘਰ।
ਅੱਛਾ-ਅੱਛਾ।
ਬਟ ਤਾਂ ਵੀ ਕੋਈ ਸੁਰਸਾਲ ਲੱਗਦੇ ਨੀ ਪਏ ਨੀ ਤੇ ਬੱਚਿਆਂ ਦੀ ਆਵਾਜ਼ਾਂ ਜਾਂਦੀਆਂ ਨੇ
ਹਾਂ, ਤੇ ਹੈ ਹੀ ਹੈ ਸਹੀ ਗੱਲ ਏ ਉਹ ਲੇਟ ਕਹਿੰਦੇ ਪਏ ਸੀ। ਲੇਟ ਕੀ ਪਤਾ ਲੇਟ ਹੋਈ ਜਾਂੰਦੇ ਤੁਹਾਨੂੰ ਪਤਾ ਸਭ ਨੇ ਤਿਆਰ ਹੋਣਾ। ਫਿਰ ਆਣਾ ਤਾਂ ਇੱਕੋ ਵਾਰੀ ਉਂਦਾ ਨਾ ਫਿਰ ਉਹ ਲੇਟ ਹੋ ਜਾਂਦਾ। ਤਾਂਦੋਂ ਲੇਟ ਹੋ ਜਾਂਦੇ ਨੇ ਨਾ ਹਾਂਜੀ! ਚਲੋ ਠੀਕ ਏ ਜੀ।
ਠੀਕ ਹੈ, ਫੇਰ ਕਰਾਂਗੇ। ਹਾਂਜੀ! ਕਰ ਲੈਣਾ ਤੁਸੀਂ, ਹਾਂਜੀ। ਹਾਂਜੀ! ਓਕੇ